ਹੈਲੋ!
ਹੈਲੋ!
ਹਾਂਜੀ,
ਹਾਂ
ਸਤਿ ਸ਼੍ਰੀ ਅਕਾਲ।
ਸਤਿ ਸ੍ਰੀ ਅਕਾਲ।
ਹਾਂਜੀ ਹੋਰ?
ਹੋ ਕੀ ਹਾਲ ਏ ਠੀਕ ਹੋ?
ਹਾਂਜੀ
ਹੋਰ ਸਭ ਵਧੀਆ
ਹਾਂਜੀ ਹਾਂਜੀ
ਹੋਰ ਕੀ ਕਰ ਰਹੇ ਸੀ ਤੁਸੀਂ ਬਸ ਰੋਟੀ ਰਾਤ ਦਾ ਰੋਟੀ ਦਾ ਟਾਈਮ ਹੋ ਗਿਆ ਬਣਾਉਣ ਲ
ਮੈਂ ਤੇ ਬਾਹਰ ਖਲੋਤੀ ਸੀ ਬਹੁਤ ਹਵਾ ਹਵਾ ਦਾ ਸਾਧਨ ਹੀ ਨੀ ਹੈ ਬੜਾ ਹੀ ਉਹ ਹੋਆ ਪਿਆ ਵੀ
ਹਾਂ ਹੋਮਸ ਹੋਈ ਪਈ ਹ ਹੈ
ਪ੍ਰਦੂਸ਼ਣ ਕਰਕੇ ਬੜਾ ਉਹ ਹੋਇਆ ਪਿਆਵੇ
ਪ੍ਰਦੂਸ਼ਣ ਕਰਕੇ ਬੜਾ ਹੋਇਆ ਪਿਆ ਵੇ ਅੱਛਾ ਤੁਹਾਡੀ ਘਰ ਦੀ ਫੈਕਟਰੀਆਂ ਨਾਲ ਲੈ ਗਈ ਹੈਗੀ ਹਮ ਫੈਕਟਰੀਆ ਵੀ ਕੋਲ ਹੈਗੀ ਹੈਗੀ ਤੁਹਾਡੇ ਅੱਛਾ ਹਾਂ
ਇਨਾ ਧੂਆਂ ਆਉਂਦਾ ਸਾਹ ਲੈਣਾ ਔਖਾ ਹੋਇਆ ਪਿਆ ਵੀ
ਅੱਛਾ
ਹਰ ਕੁਝ ਪੇੜ ਪੌਦੇ ਨਹੀਂ ਲਗਾਉਂਦੇ ਉਹਦੇ ਕਰ ਕੀ ਪ੍ਰਦੂਸ਼ਣ ਜ਼ਿਆਦਾ ਹੋ ਜਾਂਦਾ।
ਗਰਮੀ ਜਿਆਦਾ ਹੋਈ ਪਈ ਹ ਹਮ ਤੇ ਤੁਸੀਂ ਫਰ ਹੋਰ ਕਿੱਧਰ ਸਾਈਡ ਵੇਖ ਲਓ ਆਪਣਾ ਮਕਾਨ ਅਗਰ ਤੁਹਾਡੇ ਪਾਸੇ ਫੈਕਟਰੀਆਂ ਜ਼ਿਆਦਾ ਨੇ ਐਵੇਂ ਤੇ ਖਰਾਬ ਭਰਦਾ ਨਾ ਧੂੰਆਂ ਵਗੈਰਾ ਡਰ ਲੱਗਦਾ ਹੈਗਾ ਹੂੰ ਹੁਣ ਤੇ ਅੱਖਾਂ ਵਿੱਚ ਵੀ ਬਹੁਤ ਧੂਆਂ ਪੈਂਦਾ ਜਲਾ ਦਿੰਦੇ ਆ ਨਾ ਨੇ ਨਾ ਲੋਕ ਹਮ ਗੰਦਗੀ ਕਰਕੇ ਤੇ ਪਤਾ ਹਾਂ ਕੋਈ ਹੈ ਨੀ ਇੱਧਰ ਤੁਹਾਡੇ ਕੋਈ ਕੋਈ ਨਹੀਂ ਨਹੀਂ ਕਿਸੇ ਨੂੰ ਕਿਹਾ ਕੇ ਆਪਣਾ ਕਰਵਾਓ ਨਾ ਤੁਸੀਂ ਇਸ ਤਰ੍ਹਾਂ ਤੇ ਬੜਾ ਅੱਜ ਕੱਲ੍ਹ ਮੱਛਰ ਵੀ ਏਨੇ ਜ਼ਹਿਰੀਲੇ ਆ ਨੇ ਮੱਛਰਾਂ ਕਰਕੇ ਵੀ ਹੋ ਜਾਂਦਾ ਕੁਛ ਹੈ ਗੰਦ ਇਕੱਠਾ ਕਰਕੇ ਪੋਲੋ ਪੋਲੋ ਥੀਨਾ ਜਲਾ ਦਿੰਦੇ ਨੇ ਵੀ ਹੁੰਦਾ ਪ੍ਰਦੂਸ਼ਣ ਇੱਕ ਕਿਸਮ ਦਾ ਤੁਸੀਂ ਕਹਿ ਰਹੇ ਹੋ ਫੈਕਟਰੀਆਂ ਵੀ ਤੁਹਾਡੇ ਨਾਲ ਹੈਗੀਆਂ
ਹਾਂ ਇਹ ਨੁਕਸਾਨ ਦਿੰਦਾ ਨਾ ਪ੍ਰਦੂਸ਼ਣ ਨੂੰ ਕੀ ਕਰੀ
ਨੁਕਸਾਨ ਦਿੰਦਾ ਨਾ ਸਾਨੂੰ ਸਭ ਕੁਝ ਗੰਦਾ ਪਾਣੀ ਮਿੱਟੀ ਹਵਾ ਹਾਂਜੀ ਹਾਂ ਨੁਕਸਾਨ ਹੀ ਕਰਦਾ ਅੱਜ ਕੱਲ੍ਹ ਫੈਕਟਰੀਆਂ ਚ ਵੀ ਕਈ ਤਰ੍ਹਾਂ ਦੇ ਕੰਮ ਹੋ ਰਹੇ ਨੇ ਅੰਦਰ ਫੈਕਟਰੀ ਬ ਪਤਾ ਥੋੜ੍ਹੀ ਹੈ ਕਿ ਕਿਸਮ ਦੀ ਆਪਣੇ ਕਰ ਰਹੇ ਨੇ ਪੋਲਿਊਸ਼ਨ
ਹਮ
ਹੋਰ ਅੱਜ ਕੱਲ ਬੜਾ ਜਿਆਦਾ ਹੋ ਜਾਂਦਾ ਵ ਅੱਜ ਕੱਲ ਕਈ ਤਰ੍ਹਾਂ ਦੇ ਕੰਮ ਚੱਲਦੇ ਨੇ ਕੋਈ ਮਾਲ ਗਾਲਦਾ ਵੇ ਤਾਂ ਵੀ ਪੋਲਿਊਸ਼ਨ ਹੋ ਜਾਂਦਾ ਹੈ ਕਿਸ ਤਰ੍ਹਾਂ ਦੀ ਫੈਕਟ
ਹਮ ਮਿੱਟੀ ਕਰਕੇ ਵੀ ਹੋ ਜਾਂਦਾ ਹੈ ਕਈ ਕਰਕੇ ਹੋ ਜਾਂਦਾ
ਏਦਾਂ ਵੀ
ਕੁਛ ਪੇੜ ਪੌਦੇ ਨੂੰ ਲਗਾਉਂਦੇ ਹੈ
ਸਾਨੂੰ ਕਰਨਾ ਚਾਹੀਦਾ ਹਾਂ ਬਚਾਅ ਕਰਨਾ ਚਾਹੀਦਾ ਸਾਨੂੰ ਤਾਂ ਫਿਰ। ਬਈ ਸਫ਼ਾਈ ਤੇ ਬਿਲਕੁਲ ਰੱਖਣੀ ਚਾਹੀਦੀ ਹੈ ਨਾ ਹਾਂ, ਹਾਂ, ਹਾਂ, ਉਹ ਤੇ ਹੈ। ਥੋੜਾ ਕੋਈ ਹੋਏ ਨਾ, ਤੁਹਾਡੀੇ ਅਗਰ ਕਿਸੇ ਹਾਂ ਅੱਜ ਕੱਲ ਜਣੇੇ ਖਨੇ ਗੱਡੀ ਹਰ ਕੋਈ, ਬੱਚੇ ਬੱਚੇ ਐਕਟਿਵਾ ਚਲਾ ਰਹੇ ਆ, ਬੱਚੇ-ਬੱਚੇ, ਨਹੀਂ, ਨਹੀਂ ਹੁਣ ਜਿੰਨੇ ਹੂੰ ਜਿੰ ਕਿੰਨੇ ਸਾਧਨ ਜਿੰਨੇ ਸਾਧਨ ਓਨਾ ਨੁਕਸਾਨ,
ਹਾਂ,
ਹਾਂਜੀ ਸਾਡੇ ਇੱਧਰ ਵੀ ਬਹੁਤ ਆਉਂਦੀਆਂ, ਕਾਓ ਵਗੈਰਾ ਗਾਵਾ-ਗੂਵਾ, ਮੱਝਾਂ ਬਹੁਤ ਦੀ ਆ ਇੱਧਰ ਵੀ ਸਾਡੀ ਸਾਈਡ ਵੀ, ਸਾਡਾ ਵੀ ਅਲੱਗ ਹੋ ਜਾਂ ਅਲੱਗ ਪੈ ਜਾਂਦਾ ਨਾ ਏਰੀਆ ਥੋੜਾ, ਤਾਂ ਵੀ ਹੋ ਜਾਂਦਾ। ਹਾਂ ਸਾਡੇ ਵੀ ਪਾਸੇ ਵੀ ਬਹੁਤ ਆਉਂਦੇ ਨੇ ਕਾਓ ਹਾਂਜੀ, ਹਾਂ ਵੈਸੇ ਤੇ ਲੱਗੇ। ਲੱਗੇ ਦੇ ਹੈਗੇ ਹੈ, ਬਹੁਤ ਜਿਆਦਾ ਲੱਗੇ ਦੇ ਵੈਸੇ ਪਰ ਸਫ਼ਾਈ ਵੀ ਜ਼ਰੂਰੀ ਹੈ ਨਾ, ਸਫ਼ਾਈ ਨੀ ਹੈ ਨਾ। ਸਾਡੇ ਵੀ ਜਿਵੇਂ, ਤੁਸੀਂ ਕਹਿ ਰਹੇ ਹੋ ਨਾ ਸਾਡੇ ਵੀ ਇੱਧਰ ਬੜਾ ਜ਼ਿਆਦਾ ਕੂੜਾ ਵਗੈਰਾ, ਔਰ ਕਈ ਕੁਆਟਰ ਹੁੰਦੇ ਨੇ, ਕਈ ਆ। ਆਂ ਨੇ ਤੇ ਜਨਾਨੀਆਂ ਉੱਪਰੋਂ ਹੀ ਬਾਂਦਾ ਸੁੱਟਿਆ ਤੇ ਚਲੋ, ਬੜਾ ਗੰਦ ਫੈਲਿਆ ਪਿਆ ਹੈਗਾ, ਹੂੰ। ਫੇਰ ਇਹਨਾਂ ਨੂੰ ਇਕੱਠਾ ਕਰਦੇ ਨੇ ਹਾਂ ਪੋਲਿਊਸ਼ਨ ਹੋ ਜਾਂਦਾ, ਫੇਰ ਉਹ ਦਿੰਦੀ ਹੈ, ਕੂੜਾ ਫੇਰ ਪੋਲਿਊਸ਼ਨ ਤੇ ਹੁੰਦਾ ਹੀ ਐ ਕੁੱਛ ਫ ੜੀਆਂ ਦਾ ਆ ਗੰਦਗੀ ਦਾ ਹੋ ਗਿਆ। ਹਾਂ, ਹਾਂ, ਹਾਂ, ਚਿਮਨੀ ਹਾਂ, ਹਾਂ ਉਹ ਤੇ ਫੇਰ ਫੈਲਦਾ ਹੀ ਹੈ ਨਾ, ਖਰਾਬ ਹਾ। ਬਸ ਰ ਕਰ ਕੁਝ ਜ਼ਿਆਦਾ ਹੀ ਲੋਕਾਂ ਦੀ ਫੈਕਟਰੀਆਂ ਵੀ ਜ਼ਿਆਦਾ ਹੂੰ ਪਾਣੀ, ਹਾਂ ਜ਼ਹਿਰੀਲੇ ਮੱਛਰ ਵਗੈਰਾ ਹੋ ਜਾਂਦੇ ਆ। ਮੌਸਮ ਵੀ ਹੈਗਾ, ਨਾ ਕੁਛ ਇਸ ਤਰ੍ਹਾਂ ਦਾ ਹੂੰ, ਪਲਿਊਸ਼ਨ ਜਿਆਦਾ ਹੋ ਜਾਂਦਾ।
ਰੋਕਣ ਵਾਸਤੇ ਕੀ ਬਚਾਅ ਕਰੇ ਬੰਦਾ ਹਨਾ।
ਹਾਂ ਰੋਕਣ ਵਾੲਤੇ ਆ ਹੀ ਹੈਗਾ, ਯਾਰ ਤੇ ਫੇਰ ਏਰੀਆ ਚੇਂਜ ਕਰਨਾ ਪਏਗਾ, ਜਿੱਥੇ ਹ ਰੋਏ ਪੇੜ ਪੌਦੇ ਲੱਗੇ, ਉਹਨੂੰ ਏਰੀਏ ਜਾਣਾ ਚਾਹੀਦਾ ਸਾਨੂੰ, ਮਕਾਨ ਕੋਈ ਸਾਈਡ ਵੇਖ, ਆਪ ਇਹ ਚੀਜ਼ ਹੋ ਜਾਂਦੀ ਹੈ ਨਾ, ਇਹ ਜ਼ਿਆਦਾ ਪੋਲਿਊਸ਼ਨ ਵਾਲੀ ਜਗ੍ਹਾ ਤੇ, ਤੇਪੋਲਿਊਸ਼ਨ ਸੰਤ ਖਰਾਬ ਕਰੇਗਾ ਹਾਂ।
ਵਿਚਾਰੇ ਜੀਵ-ਜੰਤੂ ਵੀ ਸਾਹ ਲੈਣਾ ਔਖਾ ਹੋ ਜਾਂਦਾ।
ਹਾਂ-ਹਾਂ, ਇਹ ਤੇ ਹੈ ਸਹੀ ਗੱਲ,
ਕਈ ਤਰ੍ਹਾਂ ਦਾ ਹੁੰਦਾ, ਹਵਾ ਦਾ ਵੀ ਹੁੰਦਾ ਵ ਹੂੰ,
ਗੰਦਗੀ ਹੋ ਗਈ, ਕੂੜਾ ਕਰਕਟ ਜਿਹੜੇ ਫੇਕਦੇ ਆ ਉਸ ਕਰਕੇ ਵੀ ਹੋ ਜਾਂਦਾ ਹੈ, ਬੜਾ ਪੋਲੋ ਹਾਂ ਫੇਰ ਉਹੀ ਇਕੱਠੀ ਕਰਕੇ ਜਲਾ ਦਿੰਦੇ ਆ, ਉਹਨੂੰ ਕੱ ਤਾਂ ਕਰਕੇ ਫੇਰ ਸਫ਼ਾਈ ਹੋਏ ਉਹ ਫੇਰ ਤੂੰਆਂ ਹੋਰ ਹਰਿਆਣਾ
ਹਾਂਜੀ।
ਹੋਰ?
ਹੋਰ ਹਾਂਜੀ-ਹਾਂਜੀ ਬਣਾ ਲਿਆ
ਕੀ ਬਣਾ ਲਿਆ,
ਬਸ ਸ਼ਾਮ ਦੇ ਟਾਈਮ ਬ ਚ ਜੀ ਦਿਖਾ ਰਹੇ ਸੀ ਭੁੱਖ ਲੱਗੀ ਕਹਿੰਦੇ ਉਹ ਬਣਾ ਨੂਡਲਸ ਵਗੈਰਾ ਮੈਂ ਨੂਡਲਸ ਕੀ ਕਰਨੇ ਨੇ ਦਲੀਆ ਬਣਾ ਕੇ ਦਿੱ ਤਾ ਫਿਰ ਦਲੀਆ ਖਾਧਾ ਨਮ ਨਮਕੀਨ ਵਾਲਾ ਨਮਕ ਵਾਲਾ, ਗੁੰਦੇ ਆ ਵੀ ਹੁਣ ਰਾਤ ਦੀ ਤਿਆਰੀ ਬਸ ਸਾਰਾ ਦਿਨ ਦਲੀਆ ਬਸ ਤਹੀ ਅਸੀਂ ਕਈ ਤੇ ਚਾਵਲਾਂ ਵਾਂਗੂ ਬਣਾ ਲੈਂਦੇ ਨੇ ਤੇ ਕਈ ਫੇਰ ਬਣਾ ਲਈਦਾ ਨਾ,
ਜਿਵੇਂ ਮਤਲਬ ਕਿ ਪਹਿਲੇ ਪਹਿਲੇ ਅਸੀਂ ਵੈਸੇ ਤੇਲ ਪਾ ਕੇ ਨਾ ਤੇ ਉਹਨੂੰ ਸੋਹੜੀ ਦੇ ਲਈ ਦਲੀਏ ਨੂੰ ਲਾਲ ਕਰਤਾ ਜਿਵੇਂ ਥੋੜਾ ਜਿਹਾ, ਫੇਰ ਉਪਰੋਂ ਦੀ ਜਿਵੇਂ ਬਣਾਉਂਦੇ ਨੇ ਚਾਵਲ-ਚੂਵਲ ਪਾ, ਪਾ ਕੇ ਨਾ ਵਿੱਚ ਸਬਜ਼ੀਆਂ ਵਗੈਰਾ ਪਾ ਤੇ ਆਲੂ ਵਗੈਰਾ ਪਾ ਤੇ, ਟਮਾਟਰ ਵਗੈਰਾ ਪਿਆਜ ਵਗੈਰਾ ਤੜਕਾ ਵਿੱਚ ਹੀ ਸਾਰਾ ਮਿਕਸ ਹਾਂਜੀ ਮਿਕਸ ਕਰਤਾ ਸਾਰਾ ਵਿੱਚ, ਤੇ ਉਹ ਦਲੀਆ ਬਣ ਗਿਆ ਫੇਰ ਹੁੰਦਾ, ਨਾਲੀ ਸ ਵਾਲਾ ਵਧੀਆ ਹੁੰਦਾ ਨਾ ਦਲੀਆ, ਹਮ, ਸਬਜ਼ੀਆਂ ਵਾਲਾ ਹਾਂ, ਸਵਾਦ ਬਣਦਾ ਕਈ ਦੂਸਰਾ ਬਣਾ ਲੈਂਦੇ ਨੇ ਹਾਂਜੀ। ਹਾਂ ਬਸ ਬੱਚੇ ਅੱਜ-ਕੱਲ ਦੇ ਹੈਗੇ ਨਾ ਬੱਚੇ ਖਾਂਦੇ ਨੀ ਜਿਹੜੀ ਸਹੀ ਚੀਜ਼ ਹੁੰਦੀ ਹਾਂਜੀ। ਕੈਰਟ ਵਗੈਰਾ, ਅੱਜ-ਕੱਲ੍ਹ ਦੇ ਬੱਚੇ ਸਾਰੇ ਨਾ ਖਾਂਦੇ ਨੀ ਹੈਗੇ ਜਿਹੜੀ ਚੀਜ਼ ਅੱਛੀ ਹੁੰਦੀ ਆ ਉਹ ਖਾਂਦੇ ਨੀ ਹੈਗੇ ਜਿਹੜੇ, ਹਾਂ ਬਸ ਨੂਡਲਸ ਵ ਹਾਂ ਸ਼ਹਿਰ ਹੈਗੀ, ਤਾਂਹੀ ਤੇ ਫਿਰ ਦਲੀਆ ਬਨਾ ਕੇ ਦਿੱਤਾ ਸੀਗਾ, ਉਹ ਵੀ ਥੋੜਾ-ਥੋੜਾ ਖਾਦਾ ਵ ਫਿਰ ਰਾਤ ਦੀ ਤਿਆਰੀ ਵੇਖੋ ਕੀ ਬਣਾਉਣਾ, ਬੱਚੇ ਹਾਂਜੀ, ਸਾਰੇ ਜਮ ਚਲਦੀ ਹਾਂ ਈਓ ਨੁਕਸਾਨ ਹੀ ਹੈ ਨਾ ਨੁਕਸਾਨ ਕਰਦਾ, ਬੱਚੇ ਨੂੰ ਅੱਜ-ਕੱਲ ਦੇ ਬੱਚੇ ਮੰਨਦੇ ਨੀ ਨਾ ਹੈਗੇ
ਬਸ ਆਹੀ ਦਿੱਕਤ ਏ ਪਾਸਤਾ ਹਾਂ ਇਹ ਵੀ ਖ਼ਰਾਬ ਕਰਦਾ ਬਚਿਆਂ ਨੂੰ ਜ਼ਿਆਦਾ ਬਸ ਹੁੰਦਾ ਲਿਆ ਬਣਾਇਆ ਸੀ ਆਟਾ ਉਤਾ ਗੁੰਦੀਆ ਸੀ ਹਾਂ ਮੋਮੋਸ ਸੀ ਬੜੇ ਜਿਆਦਾ ਨੁਕਸਾਨ, ਮੋਮੋਜ਼, ਤੇ ਕਹਿੰਦੇ ਜ਼ਹਿਰ ਹੈਗੀ ਆਰ ਖਾਨ, ਬਿਮਾਰੀਆਂ ਲੱਗਣ ਦਾ ਡਰ, ਨੂੰ ਖਾਂਦੇ ਨੀ ਹੈ ਬ ਹਾਂਜੀ ਹਾਂ ਨਹੀਂ ਪੀਂਦੇ ਵੀ ਹੈਗੇ ਜੂਸ ਵਗੈਰਾ, ਪੀ ਲੈਂਦੇ ਆ। ਦੇਈ ਦੇਈਦਾ ਹੈ ਬਸ ਇਹ ਨਾ ਕਿ ਬੱਚੇ ਕਿਸ ਟਾਈਮ ਜੀਦ ਕਰ ਦਿੰਦੇ ਨੇ ਹੈ ਖਾਣਾ ਫਿਰ ਉਹਨੂੰ ਉਸ ਟਮ ਦਲੀਆ ਬਣਾਇਆ ਦਲੀਆ ਉਹ ਨੂੰ ਖਾਇਆ ਹੁਣ ਰਾਤ ਦੀ ਤਿਆਰੀ ਵੀ ਵਖੋ ਕੀ ਬਣਾਉਣਾ ਬੜੀ ਦਿੱਕਤ ਹੈ। ਅੱਛਾ ਹਾਂ ਹੂੰ ਹਾਂ, ਬੱਚੇ ਨੀ ਨਾ ਮੰਨਦੇ ਹੈਗੇ। ਉਹਨੂੰ ਕਿਸ ਟਾਈਮ ਬੰਦੇ ਦੇਣਾ ਪੈਂਦਾ। ਹਾਂ, ਸਹੀ ਗੱਲ ਹੈ। ਨੁਕਸਾਨ ਕਰਦੇ ਆ ਨਾ।
ਹੂੰ।
ਹਾਂਜੀ, ਹੋਰ? ਹੋਰ, ਸਭ ਵਧੀਆ? ਹਾਂਜੀ, ਬਸ ਹੁਣ ਆਟਾ ਗੁੰਦਿਆ। ਦਾ ਸੁਣ ਫੁਲਕੇ ਲਾਵਾਂਗੇ। ਰਾਤ ਦੀ, ਤਿਆਰੀ ਬਸ ਸਬਜ਼ੀ। ਆਜੋ ਫੇਰ। ਖੋ ਦਾਲ, ਧਰੀ ਮੂੰਗ ਦੀ, ਨਹੀਂ। ਅਸੀਂ, ਸਾਡਾ।
ਪਲ
ਏਸੀ ਹੈਗਾ।
ਅੱਛਾ, ਏਸੀ ਤੇ ਨੁਕਸਾਨ ਦਿੰਦਾ।
ਹਾਂ, ਬਸ ਕੀ ਕਰੀਏ। ਅਸੀਂ ਜਿਆਦਾ ਵੀ ਨੀ, ਯੂਜ ਕਰਦੇ ਨਾ। ਜਿਵੇਂ ਦਿਨ ਵੇਲੇ। ਦੋ ਘੰਟੇ ਚਲਾ ਲਈਦਾ। ਫੇਰ ਰਾਤ ਦੇ। ਟਾਈਮ ਦੋ, ਤਿੰਨ ਘੰਟੇ ਚਲਾ ਲਏ ਜਾਂ। ਫੇਰ ਬੰਦ ਕਰ ਦੇਈਦਾ।
ਪਹਿਲੇ ਲੋਕ, ਵਧੀਆ ਸੀਗਾ, ਹਨਾ।
ਹਾਂ ਹਾਂ ਹਾਂ ਪਹਿਲੇ ਤੇ। ਸੰਸਾਰਾ ਹੀ ਅੱਛਾ ਸੀ। ਅੱਜ ਕੱਲ ਦਾ ਮਾਹੌਲ, ਉਹ ਜੋ ਕਹਿਦੇ ਨਾ। ਜਿੰਨੇ ਹਾਂ ਹਾਂ ਹਾਂ। ਹਾਂ, ਜਿੰਨੇ ਜ਼ਿਆਦਾ। ਹੋ ਗਏ ਨਾ, ਸਾਨੂੰ ਸਹੂਲੀਅਤ। ਉਨੀ ਜ਼ਿਆਦਾ ਨੁਕਸਾਨ। ਸਹੀ ਗੱਲ, ਹਾਂਜੀ, ਆਹੀ ਹੋ ਦਿੱਕਤ ਹੈ ਨਾ। ਹੋਰ? ਚਲੋ ਸੋ ਜਾਣਾ। ਹਾਂਜੀ। ਹਾਂ, ਹਾਂਜੀ- ਹਾਂਜੀ, ਬਹੁਤ ਵਧੀਆ। ਵਧੀਆ। ਹਾਂਜੀ, ਅੱਜ ਕੱਲ ਤੇ ਬਸ ਨੀਚੇ, ਪਤਾ ਨਹੀਂ ਚੱਲਦਾ ਕਿੱਥੇ ਸੁੱਤਾ ਬੰਦਾ। ਉਹ ਤਾਂ ਹੀ। ਸਹੀ ਗੱਲ ਏ। ਬਸ- ਬਸ, ਕਲ ਹੋ ਏ ਨਾ। ਸਹੀ ਗੱਲ ਹੈ, ਸਹੀ ਗੱਲ ਹੈ। ਹੋਰ? ਹ
ਬਸ
ਚਲੋ ਠੀਕ ਹੈ। ਅੱਛਾ, ਚਲੋ ਠੀਕ ਆ, ਓਕੇ ਸ